ਹੈਲੋ ਸਸ ਸ੍ਰੀ ਕਾਲ ਜੀ, ਸਸ ਸ੍ਰੀ ਕਾਲ ਜੀ ਹੋਰ ਜੀ ਕੀ ਹਾਲ ਚਾਲ ਨੇ ਜੀ। ਵਧੀਆ ਜੀ ਤੁਸੀਂ ਦੱਸੋ, ਵਧੀਆ ਜੀ ਵਧੀਆ ਹੋ ਕੀ ਕਰ ਕੇ ਸੀ ਤੂ ਬਸ ਵੇਲੇ ਬੈਠੇ ਸੀ ਜੀ।
ਵੇਲੇ ਬੈਠੇ ਸੀ ਟੀਵੀ ਟੀਵੀ ਨੀ ਦੇਖਦੇ ਕਿ?
ਨੀ ਦੇਖਦੇ ਕੀ? ਨਈ ਮੈਂ ਐਕਚੁਲੀ ਟੀ ਵੀ ਦੇਖਦੀ ਨੀ ਹੈਗੀ। ਹਾਂਜੀ ਮੈਂ ਬੁੱਕਸ ਪੜ੍ਹਦੀ ਆ।
ਅੱਛਾ ਜੀ
ਹਾਂਜੀ ਕਿਉਂਕਿ ਤੁਹਾਨੂੰ ਪਤਾ ਦੇਖੋ ਜੇ ਆਪਾਂ ਬੁੱਕਸ ਪੜ੍ਹਦੇ ਹਾਂ ਪਹਿਲੀ ਗੱਲ ਤਾਂ ਜੇ ਆਪਾਂ ਟੀ ਵੀ ਦੇਖਦੇ ਹਾਂ ਦੇਖੋ ਮੂਵੀਜ਼ ਵਗੈਰਾ ਦੇਖਦੇ ਹਾਂ ਤਾਂ ਦੇਖੋ ਆਪਣੀ ਅੱਖਾਂ ਤੇ ਬਹੁਤ ਜ਼ਿਆਦਾ ਬੁਰਾ ਅਸਰ ਪੈਂਦਾ ਕਿਉਂਕਿ ਆਪਣੀ ਨੀਂਗਾ ਵੀ ਘਟਦੇ ਆ ਤੇ ਆਪਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਬਟ ਜਦੋਂ ਆਪਾਂ ਬੁੱਕਸ ਪੜ੍ਹਦੇ ਹਾਂ ਤਾਂ ਉਹਦੇ ਨਾਲ ਦੇਖੋ ਆਪਣੀ ਕੋਈ ਨਿਗਾਹ ਵਗੈਰਾ ਨਹੀਂ ਘੱਟਦੀ ਹੈਗੀ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਾਕੀ ਚੱਕਰ ਹੈ ਨਾ ਅਗਰ ਬੁੱਕਸ
ਹਾਂਜੀ
ਅਗਰ ਅਸੀਂ ਬੁੱਕ
ਅਗਰ ਅਸੀਂ ਬੁੱਕ ਪੜਦੇ ਹਾਂ ਤੇ ਸਾਨੂੰ ਕ ਨੂੰ ਸਮਝ ਘੱਟ ਤੋਂ ਘੱਟ ਤਿੰਨ ਚਾਰ ਦਿਨ ਲੱਗਦਾ ਹਾਂਜੀ ਅਗਰ ਆਪਾਂ ਉਹੀ ਚੀਜ ਟੀ ਵੀ ਤੇ ਦੇਖਦੇ ਹਾਂ ਤੇ ਸਾਨੂੰ ਢਾਈ ਜਾ ਤਿੰਨ ਘੰਟੇ ਸਮਝ ਆ ਜਾਂਦੀ ਹੈ ਬਟ ਇਹ ਹੈ ਜੋ ਤਰੀਕੇ ਨਾਲ ਲਿਖਿਆ ਹੁੰਦਾ ਤਾਂ ਆਪਾਂ ਨੂੰ ਪੂਰਾ ਕਹਾਣੀ ਪ੍ਰੋਪਰ ਉਸ ਚ ਕਿਵੇਂ ਕੀ ਮਾਹੌਲ ਸੀਗਾ ਕਿੱਦਾਂ ਮਤਲਬ ਉਸ ਚ ਫੀਲਿੰਗ ਸੀਗੀਆਂ ਉਹ ਸਾਰਾ ਸਮਝ ਆ ਬਟ ਜੋ ਮੂਵੀਜ਼ ਚ ਹੁੰਦਾ ਉਸ ਚ ਮਤਲਬ ਮਤਲਬ ਜੋ ਜੋਬ ਵਾਲੇ ਬੰਦੇ ਹੁੰਦੇ ਆ ਜੋ ਜੋਬ ਕਰਦੇ ਆ ਉਹਨਾਂ ਲਈ ਮੂਵੀ ਵਧੀਆ ਹੁੰਦੀ ਆ ਕਿਉਂਕਿ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਉਹ ਮ ਟਾਈਮ ਸਪੈਂਡ ਕਰ ਸਕਣ ਜਾਂ ਉਹਨਾਂ ਨੂੰ ਕੁਛ ਪੜ੍ਹ ਸਕਣ ਤਾਂ ਉਹ ਮੂਵੀ ਦੇਖ ਸਕਦੇ ਆ ਕਿਉਂਕਿ ਉਹਨਾਂ ਕੋਲ ਇੰਨਾ ਟਾਈਮ ਹੁੰਦਾ ਕਿ ਕਿਉਂਕਿ ਬੁੱਕ ਪੜ੍ਹ ਨੂੰ ਤਾਂ ਕਈ ਬੁੱਕ ਦੋ ਤਿੰਨ ਦਿਨ ਚ ਕੰਪਲੀਟ ਹੋ ਜਾਂਦੀ ਆ ਕਈਆਂ ਨੂੰ ਹਫ਼ਤਾ ਕਈਆਂ ਨੂੰ ਮਹੀਨਾ ਵੀ ਲੱਗ ਜਾਂਦਾ ਜੋ ਜ਼ਿਆਦਾ ਲੰਬੀ ਕਹਾਣੀ ਹਾਂਜੀ ਪਰ ਜਿਵੇਂ ਹੁਣ ਕਈ ਮਤਲਬ ਹਾਂਜੀ ਹਾਂਜੀ
ਮੇਰੇ ਹਿਸਾਬ ਨਾਲ ਮੰਨ ਲਓ ਅਸੀਂ ਮੂਵੀ ਦੇਖਦੇ ਹਾਂ ਟੀ ਵੀ ਤੇ ਘਰਦਿਆਂ ਨੂੰ ਮੈਂ ਕਿਹਾ
ਹਾਂਜੀ ਹਾਂਜੀ ਇਹ ਤਾਂ ਹੈ ਕੱਲੇ ਬਹਿ ਕੇ ਪੜੋ ਹਾਂਜੀ ਹਾਂਜੀ ਅੱਛ ਅੱਛੇ ਤਾਂ ਬਹੁ ਹੈਗਾ ਨਾ ਹਾਂਜੀ ਇੱਕ ਇਹ ਵੀ ਆ ਕਿ ਜਦੋਂ ਹਾਂਜੀ ਜਦੋਂ ਆਪਾਂ ਮੂਵੀ ਦੇਖਦੇ ਹਾਂ ਤਾਂ ਆਪਾਂ ਨੂੰ ਮਤਲਬ ਉਹ ਜੋ ਉਸ ਟਾਈਮ ਮਾਹੌਲ ਆ ਉਹ ਦ੍ਰਿਸ਼ਯ ਆਪਾਂ ਨੂੰ ਸੋਚ ਸੋਚਣਾ ਨੀ ਪੈਂਦਾ ਬਟ ਬੁੱਕ ਚ ਆਪਾਂ ਨੂੰ ਆਪ ਖੁਦ ਵਿਚਾਰਨਾ ਪੈਂਦਾ
ਬਿਲਕੁਲ ਸਹੀ ਗੱਲ ਹੈ
ਹਾਂਜੀ ਹਾਂਜੀ ਉਦਾਂ ਦਾ ਸੋਚਣਾ ਪੈਂਦਾ ਹਾਂਜੀ ਹਾਂਜੀ ਬਟ ਇਹ ਆ ਕਿ ਕੋਈ ਮਤਲਬ ਜੋ ਮੂਵੀ ਚ ਆਪਾਂ ਦੇਖਦੇ ਹਾਂ ਮੂਵੀ ਦੇ ਦੋ ਤਿੰਨ ਘੰਟੇ ਦੀ ਹੁੰਦੀ ਆ ਉਸ ਚ ਮਤਲਬ ਬਹੁਤ ਫਾਸਟ ਫਾਸਟ ਦਿਖਾਇਆ ਜਾਂਦਾ ਮਤਲਬ ਕਈ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਆਪਾਂ ਸਮਝਣਾ ਚਾਹੁੰਦੇ ਹਾਂ ਪਰ ਉਸ ਚ ਸਮਝਿਆ ਨਹੀਂ ਜਾਂਦਾ ਆਂ ਬਟ ਬੁੱਕ ਚ ਹੀ ਇੱਕ ਸ਼ਬਦ ਇੱਕ ਇੱਕ ਅੱਖਰ ਪੂਰਾ ਲਿਖਿਆ ਜਾਂਦਾ ਤਾਂ ਜਿਦ ਹਾਂਜੀ ਹੁਣ ਜਿਵੇਂ ਮੂਵੀ ਹੈ ਉਹ ਮਤਲਬ ਲੰਘ ਚੁੱਕੀ ਜਿਵੇਂ ਆਪਾਂ ਸਿਨੇਮਾ ਵਗੈਰਾ ਚ ਵੀ ਦੇਖ ਕੇ ਆ ਰਿਹਾ ਇੱਕ ਵਾਰ ਲੰਘ ਗਈ ਤਾ ਉਹਾਨੂੰ ਆਪਾਂ ਬਾਰਾਂ ਰਿਟਰਨ ਬੁੱਕ ਚੋਂ ਜਿੱਥੇ ਆਪਾਂ ਸਮਝਣੇ ਨੀ ਆਇਆਂ ਉੱਥੇ ਆਪਾਂ ਉਹ ਪਹਿਰਾਂ ਦੁਬਾਰਾ ਵੀ ਪੜ੍ਹ ਸਕਦੇ ਹਾਂ ਕਿ ਹਾਂ ਇੱਥੋਂ ਆਪਾਂ ਨੂੰ ਸਮਝ ਨੀ ਆਇਆ ਹਾਂਜੀ ਕਿਉਂਕਿ ਮੂਵੀ ਚ ਤਾਂ ਓਹੋ ਲੰਘ ਜਾਂਦੀ ਆ ਨਾ ਏਕ ਟਾਈਮ ਆਪਾਂ ਵੀ ਫੇਰ ਓਨੂੰ ਦੁਬਾਰਾ ਨੀ ਦੇਖਦੇ ਤੇ ਸੀਨ ਨੂੰ, ਕਈ ਵਾਰ ਆਪਾਂ ਨੂੰ ਸੀਨ ਨਾਲ ਈ ਸਮਝ ਆ ਜਾਂਦਾ ਬਟ ਕਈ ਵਾਰੀ ਆਪਾਂ ਨੂੰ ਆਉਂਦਾ ਵੀ ਨਈ ਫੇਰ ਬੁੱਕ ਵੀ ਬੈਸਟ ਨੇ ਹਾਂਜੀ ਕਿਉਂਕਿ ਬੁੱਕ ਪੜ੍ਹ ਨਾਲ ਦੇਖ, ਹਾਂਜੀ ਹੁਣ ਦੇਖੋ ਬੁੱਕਸ ਪੜ੍ਹ ਨਾਲ ਤਾਂ ਦੇਖੋ ਜਿਵੇਂ ਹੁਣ ਇੰਗਲਿਸ਼ ਦੀ ਬੁੱਕ ਤਾਂ ਆਪਣੀ ਇੰਗਲਿਸ਼ ਇੰਪਰੂਵ ਹੋਏਗੀ ਆਪਾਂ ਨੂੰ ਬੋਲਣੀ ਆਏਗੀ। ਉਸਦੇ ਨਿਊ-ਨਿਊ ਵਰਡਸ ਲੱਭਣਗੇ ਤੇ ਲਿਖਣੀ ਵੀ ਦੇ ਦੇਖੋ ਕਿੰਨੀ ਬੈਸਟ ਤਰੀਕੇ ਆਏਗੀ ਸਟੂਡੈਂਟਸ ਲਈ ਵਿਦਿਆਰਥੀਆਂ ਲਈ ਤਾਂ ਬੁੱਕਸ ਈ ਵਧੀਆ ਨੇ ਕਿਉਂ ਤੇ ਓਨਾਂ ਨੂੰ ਬੋਲਣਾ ਵੀ ਆ ਜਾਂਦਾ, ਓਨਾਂ ਨੂੰ ਲਿਖਣਾ ਵੀ ਆ ਜਾਂਦਾ ਤੇ ਓਨਾਂ ਨੂੰ ਸ਼ਬਦ ਵੀ ਆ ਜਾਂਦੇ ਆ। ਕੀ ਕੇੜੇ ਸ਼ਬਦ ਨਾਲ ਓਨਾਂ ਨਵੇਂ-ਨਵੇਂ ਸ਼ਬਦ ਪਤਾ ਪਤਾ ਚੱਲਦੇ ਹੁਣ ਪੰਜਾਬੀ ਚ ਵੀ ਦੇਖੋ ਕਈਆਂ ਨੂੰ ਪੰਜਾਬੀ ਨੀ ਬੋਲਣੀ ਆਂਦੀ। ਤਾਂ ਓਨਾਂ ਲਈ ਬੁੱਕਸ ਬੈਸਟ ਨੇ ਕਿਉਂਕਿ ਉਹ ਬੁੱਕਸ ਚੋਂ ਸਾਰਾ ਪੜ੍ਹਨੀ ਵੀ ਆ ਜਾਂਦੀ ਆ ਓਨਾਂ ਨੂੰ ਲਿਖਣੀ ਵੀ ਤੇ ਬੋਲਣੀ ਵੀ ਕਿਉਂਕਿ ਮ- ਵਿੱਚ ਤਾਂ ਓ ਸਿਰਫ ਸੁਣਦੇ ਨੇ
ਹਾਂਜੀ-ਹਾਂਜੀ।
ਹਾਂਜੀ। ਮਤਲਬ ਜਿਵੇਂ ਪੇਰੈਂਟਸ ਨੇ ਕਿਉਂਕਿ ਓਨਾਂ ਕੋਲ ਏਨਾ ਟਾਈਮ ਨੀ ਹੁੰਦਾ, ਹਾਂਜੀ। ਹੁਣ ਜਿਵੇਂ ਪੇਰੈਂਟਸ ਵਗੈਰਾ ਓਨਾਂ ਕੋਲ ਚੱਲੋ ਏਨਾ ਟਾਈਮ ਨੀ ਹੁੰਦਾ ਓਹ ਮੂਵੀਜ਼ਸ ਦੇਖ ਸਕਦੇ ਆ। ਕਿਉਂਕਿ ਓਨਾਂ ਨੂੰ ਮਨੋਰੰਜਨ ਕਰਨਾ ਹੁੰਦਾ ਫਰੈਂਡਸ ਨੇ ਓਨਾਂ ਨੇ ਕੋਈ ਸਟੋਰੀ ਪੜ੍ਹਨੀ ਆ ਤਾਂ ਓਨਾਂ ਲਈ ਤਾਂ ਬੁੱਕ ਈ ਬੈਸਟ ਰਏਗੀ।
ਸਈ ਗੱਲ ਏ ਜੀ।
ਠੀਕ ਐ, ਹਾਂਜੀ। ਕਿਉਂਕਿ ਕਈ ਵਾਰ ਕੁਛ ਮੂਵੀਜ਼ਸ ਤਾਂ ਬੈਸਟ ਹੁੰਦੀ ਆ ਬਟ ਕੁਛ ਮੂਵੀਜ਼ਸ ਚ ਮਤ ਮਤਲਬ ਏਨੀਆਂ ਵਧੀਆ ਨੀ ਹੁੰਦੀਆਂ ਹਾਂਜੀ ਹੁਣ ਕਈਆਂ ਚ ਤਾਂ ਦੇਖੋ ਖੁੱਦ ਬੋਤ ਜਾਦਾ ਮਾਰ ਕਟਾਈ ਹੁੰਦੀ ਐ ਫੇਰ ਬੱਚਿਆਂ ਤੇ ਵੀ ਓਦਾਂ ਦਾ ਈ ਅਸਰ ਪੈਂਦਾ ਜਿੱਦਾਂ ਦੀ ਓਨੂੰ ਦਿਖਾਵਾਂਗੇ। ਹੁਣ ਜਦੋਂ ਬੁੱਕਸ ਪੜ੍ਹਨਗੇ ਤਾਂ ਤਾਂ ਜਦੋਂ ਪੇਰੈਂਟਸ ਓਨਾਂ ਨੂੰ ਬੁੱਕ ਲਿਆ ਕੇ ਦੇਣਗੇ ਤਾਂ ਓਹ ਖੁਦ ਸੋਚ ਸਮਝ ਕੇ ਲਿਆ ਕੇ ਦੇਣਗੇ ਹੁਣ ਜਦੋਂ ਆਪਾਂ ਮੂਵੀਜਸ ਦੇਖ ਹਾਂਜੀ। ਹੁਣ ਜਦੋਂ ਮੂਵੀਜਸ ਦੇਖ ਕੇ ਦੇਖਾਗੇ ਤਾਂ ਬੱਚੇ ਤੇ ਓਹੀ ‌ਏਕਟ ਪੈ ਜਾਂਦਾ ਓ ਓਦਾ ਦੀ ਈ ਹੋਣ ਲੱਗ ਜਾਂਦਾ ਜਿੱਦਾਂ ਦੀ ਓ ਮੂਵੀ ਦੇਖੇਗਾ ਤਾਂ ਕਿਉਂਕਿ ਆਪਾਂ ਜਿੱਦਾਂ ਸਿਖਾਵਾਂਗੇ ਓਦਾਂ ਦਾ ਈ ਹੋ ਜਾਂਦਾ ਨਾ ਬੱਚਾ ਤਾਂ
ਹਾਂਜੀ-ਹਾਂਜੀ, ਬਿਲ
ਹਾਂਜੀ-ਹਾਂਜੀ ਬਿਲਕੁਲ, ਹਾਂਜੀ।
ਹੋਰ ਜੀ।
ਹੋਲ ਜੀ, ਬਟ ਅੱਜ-ਕੱਲ ਤਾਂ ਦੇਖੋ ਬੋਹਤ ਜਾਦਾ ਲੋਕ ਨੇ ਪੇਰੈਂਟਸ ਬੱਚਿਆਂ ਨੂੰ ਬੋਹਤ ਘੱਟ ਬੁੱਕਸ ਪੜ੍ਹਨ ਦਿੰਦੇ ਨੇ ਕਿਉਂਕਿ ਓ ਚਾਦੇ ਨੇ ਕਿ ਏਨਾ ਟਾਈਮ ਵੇਸਟ ਹੋਏਗਾ। ਏਨਾ ਲੰਬਾ ਟਾਈਮ ਚਾਈਦਾ ਤਾਂ ਆਪਣੇ ਬੱਚੇ ਨੂੰ ਸਿਨੇਮਾ ਹਾਲ ਚ ਲੈ ਜਾਂਦੇ ਆ ਓਥੇ ਈ ਮੂਵੀ ਦਿਖਾ ਕੇ ਲਿਆਂਦਾ ਬਟ ਓਥੇ ਨਾਲ ਦੇਖੋ। ਖੋ ਬੋਹਤ ਜਾਦਾ ਲੋਕ ਹੁੰਦੇ ਬੋਹਤ ਜਾਦਾ ਸ਼ੋਰ ਹੁੰਦਾ। ਤੇ ਆਪਾਂ ਓ ਮੂਵੀ ਨੂੰ ਦੁਬਾਰਾ ਵੀ ਮਤਲਬ ਪੜ੍ਹ ਨੀ ਸਕਦੇ ਮਤ ਬੱਚੇ ਜਿੱਥੋ ਵੀ ਵਿੱਚ ਮਤਲਬ ਆਪਣੇ ਪੇਰੈਂਟਸ ਤੋਂ ਈ ਪੁ ਪੁੱਛੀ ਜਾਂਦੇ ਆ ਕਿ ਕੀ ਹੋਯਾ ਕੋਈ ਸੀਨ ਓਨਾਂ ਦਾ ਮਿਸ ਹੋ ਜਾਵੇ ਜਾਂ ਓਨਾਂ ਨੂੰ ਸਮਝ ਨਾ ਆਵੇ ਤਾਂ ਓ ਨਾਲ ਪੇਰੈਂਟਸ ਦੀ ਵੀ ਕਈ ਵਾਰੀ ਪੂਰੀ ਡਿਸਟਰਬੈਂਸ ਹੋ ਜਾਂਦੀ ਆ ਓਨਾਂ ਨੂੰ ਵੀ ਓਨਾਂ ਨੂੰ ਵੀ ਪੂਰਾ ਉਹਨਾਂ ਦਾ ਇੰਟਰਟੇਨਮੈਂਟ ਨੀ ਹੋ ਪਾਂਦਾ। ਬਟ ਜਦੋਂ ਓ ਬੁੱਕਸ ਪੜ੍ਹਦੇ ਨੇ ਤਾਂ ਓ